ਠੀਕ ਆ ਜੀ, ਤਾਂ ਮੈਂ ਅੱਜ ਚਾਹੁੰਦਾ ਸੀ ਵਧੀਆ ਜੀ ਵਧੀਆ, ਬਹੁਤ ਵਧੀਆ ਘਰ
ਹਾਂਜੀ- ਹਾਂਜੀ ਸਭ ਵਧੀਆ, ਹਾਂਜੀ ਦੱਸੋ ਕੀ ਕਹਿ ਰਹੇ ਸੀ ਤੁਸੀਂ
ਮੈਂ ਕਹਿ ਰਿਹਾ ਸੀ ਕਿ, ਵੈਸੇ ਅੱਜ ਕੱਲ੍ਹ ਔਨਲਾਈਨ ਸ਼ੋਪਿੰਗ ਬਹੁਤ ਵਧੀਆ ਵੱਧ ਰਹੀ ਆ ਜਿਵੇਂ ਜ ਤਾਂ ਲੋਕ ਔਨਲਾਈਨ ਹੀ ਸ਼ੋਪਿੰਗ ਕਰਨਾ ਪਸੰਦ ਕਰਦੇ ਆ, ਤਾਂ ਮੈਂ ਉਹ ਸੋਚਦਾ ਮੈਂ ਡਿਫਰੈਂਸ ਕੀ ਆ, ਔਨਲਾਈਨ ਸ਼ੋਪਿੰਗ ਤੇ ਔਫਲਾਈਨ ਸ਼ੋਪਿੰਗ ਕੀ ਇਹ ਵਧੀਆ ਚੀਜ਼ ਹੈ ਜਾਂ ਘਟੀਆ ਚੀਜ਼ ਆ, ਮੈਂ ਕਿਹਾ ਕਿਉਂ ਨਾ ਇਸ ਬਾਰੇ ਇੰਨਾ ਸੋਚਣ ਤੋਂ ਵਧੀਆ ਕਿਸੇ ਨਾਲ ਗੱਲ ਜਾਂ ਕਿਸੇ ਹੋਰ ਦੇ ਪੁਆਇੰਟਸ ਦੇ ਹਿਸਾਬ ਨਾਲ ਗੱਲ ਕੀਤੀ ਜਾਵੇ
ਹਾਂ ਨਹੀਂ, ਇਹ ਗੱਲ ਤਾਂ ਤੁਸੀਂ ਬਿਲਕੁਲ ਸਹੀ ਆਖੀ ਕਿ ਉਹ ਦੇਖੋ, ਮੈਂ ਤੇ ਇਹੀ ਕਹਾਂਗੀ ਕਿ ਔਨਲਾਈਨ ਸ਼ੋਪਿੰਗ ਤੇ ਔਫਲਾਈਨ ਸ਼ੋਪਿੰਗ ਦੇ ਆਪਣੇ ਫਾਇਦੇ ਹੈਗੇ ਆਪਣੇ ਨੁਕਸਾਨ ਹੈਗੇ ਦੇਖੋ ਜਿਵੇਂ ਤੁਸੀ, ਤੁਹਾਨੂੰ ਹੋ ਬਿਜੀ ਪਰਸਨ ਹੋ ਤੁਹਾਡੇ ਕੋਲੋਂ ਟਾਈਮ ਨੀ ਹੈਗਾ ਜਾਂ ਤੁਸੀਂ ਬਾਹਰ ਮਾਰਕੀਟ ਨਹੀਂ ਜਾ ਸਕਦੇ, ਕਦੀ ਤੁਹਾਡੀ ਤਬੀਅਤ ਠੀਕ ਨਹੀਂ ਹੁੰਦੀ ਹੈ ਕੁਛ ਹੈਗਾ ਤੇ ਅਸੀਂ ਔਨਲਾਈਨ ਸ਼ੋਪਿੰਗ ਕਰ ਸਕਦੇ ਹੈਗੇ ਕਦੀ- ਕਦੀ ਇਹ ਹੁੰਦਾ ਕਿ, ਔਨਲਾਈਨ ਸ਼ੋਪਿੰਗ ਕਰਦੇ ਹੈਗੇ ਤੇ ਤੁਸੀਂ ਦੇਖਿਆ ਹੋਏਗਾ ਫਲਿੱਪਕਾਰਟ ਦੇ, ਐਮਾਜੋਨ ਦੇ ਅੰਦਰ ਡਿਸਕਾਊਂਟ ਕਿੰਨੇ ਵਡ ਪ ਲੱਗੇ ਹੁੰਦੇ ਹੈਗੇ, ਇਹ ਚੀਜ਼ ਹੁੰਦੀ ਹੈ ਨਾ ਕਿ ਔਨਲਾਈਨ ਸ਼ੋਪਿੰਗ ਕਰਨ ਦੇ ਬਹੁਤ ਫਾਇਦੇ ਹੈਗੇ ਤੇ ਔਨਲਾਈਨ ਸ਼ੋਪਿੰਗ ਦੇ ਨੁਕਸਾਨ ਵੀ ਬਹੁਤ ਹੈਗੇ, ਔਫਲਾਈਨ ਸ਼ੋਪਿੰਗ ਵੀ ਮੈਂ ਇਹ ਕਹਾਂਗੀ ਕਿ ਦੇਖੋ ਲੰਬੀ ਗੱਲ ਹੈ, ਗੱਲ ਕਰੇ ਤਾਂ ਬਹੁਤ ਲੰਬੀ ਜਾਣੀ ਹੈਗੀ ਗੱਲ ਕਰਦੇ ਹੈਗੇ ਧੀਰੇ- ਧੀਰੇ, ਇੱਕ, ਇੱਕ ਟੋਪਿਕ 'ਚ, ਤੇ ਦੇਖੋ ਔਨਲਾਈਨ ਔਨਲਾਈਨ ਸ਼ੋਪਿੰਗ ਤੁਸੀਂ ਕਰਨ ਜਾ ਰਹੇ ਹੋ, ਤੁਸੀਂ ਅਗਰ ਵਰਕਿੰਗ ਹੋ ਜਾਂ ਤੁਸੀਂ ਤੁਹਾਨੂੰ ਲੱਗਦਾ ਕਿ ਨਹੀਂ ਅੱਜ ਮੂਡ ਨੀ ਹੈਗਾ, ਜਿਵੇਂ ਅੱਜ ਬਹੁਤ ਜ਼ਿਆਦਾ ਤੇਜ਼ ਧੁੱਪ ਹੈਗੀ ਮੈਂ ਨਹੀਂ ਜਾਣਾ, ਤੇ ਤੁਸੀਂ ਘਰ ਬੈਠ ਕੇ ਜਾਂ ਆਫਿਸ ਬੈਠੇ ਹੋ ਤੁਸੀਂ ਆਰਡਰ ਕਰ ਸਕਦੇ ਹੋ, ਮੇਨ ਤੇ ਤੁਸੀਂ ਦੇਖੋ ਟ੍ਰੈਫਿਕ ਚੋਂ ਬਚਣਾ ਹੈਗਾ ਜਾਂ ਤੁਹਾਨੂੰ ਲੱਗਦਾ ਹੈ ਕਿ ਤੁਹਾ ਤੁਸੀਂ ਜਾਓਗੇ, ਉੱਥੇ ਟ੍ਰੈਫਿਕ 'ਚ ਫਸੋਗੇ ਜਾਂ ਤੁਹਾਨੂੰ ਗਾੜੀ ਲੈ ਕੇ ਜਾਓਗੇ ਤੇ ਪਾਰਕਿੰਗ ਲਗਾਉਣੀ ਪਏਗੀ ਜਾਂ ਤੁਸੀਂ ਆਟੋ ਕਰਕੇ ਵੀ ਜਾਓਗੇ ਜਾਂ ਕੈਬ ਕਰਕੇ ਵੀ ਮਾਰ ਜਾਓਗੇ, ਤੇ ਪੈਸੇ ਤੇ ਤੁਹਾਡੇ ਵੱਖਰੇ ਉਹ ਦੇਖੋ ਤੁਸੀਂ ਜੋ ਬਾਏ ਕਰੋਗੇ ਜਾਂ ਨਹੀਂ ਬਾਏ ਕਰੋਗੇ ਉਹ ਪੈਸੇ ਤੇ ਲੱਗਣੇ ਹੀ ਲੱਗਣੇ ਹੈਗੇ ਨਾ
ਹਾਂਜੀ- ਹਾਂਜੀ, ਵੈਸੇ ਮੈਂ ਸੋਚਦਾ ਹਾਂ ਕਿ ਔਫਲਾਈਨ ਜ਼ਿਆਦਾ ਪ੍ਰੈਫਰ ਕਰਾਂਗਾ, ਕਿਉਂਕਿ ਮੈਂ ਉਸ ਹਿਸਾਬ ਨਾਲ ਕੱਪੜੇ ਦੀ ਕੁਆਲਿਟੀ ਤੇ ਕੱਪੜੇ ਦੇ ਵਿੱਚ ਦੇਖ ਸਕਦਾ ਕਿ ਮੈਂ ਕਿਵੇਂ ਫਿੱਟ ਲੱਗੂਗਾ, ਮੈਂ ਵਧੀਆ ਲੱਗੂਗਾ ਜਾਂ ਖਰਾਬ ਲੱਗੂਗਾ, ਤੇ ਮੈਂ ਕੁਆਲਿਟੀ ਦਾ ਦੇਖ ਸਕਦਾ ਕੱ ਕੱਪੜਿਆਂ ਦੀ, ਤੇ ਮੈਨੂੰ ਜ ਜਿਵੇਂ ਮੈਨੂੰ ਟਰੈਵਲ ਕਰਨ ਦਾ ਬਹੁਤ ਸ਼ੌਕ ਆ ਮੈਂ ਯਾਤਰ ਅਲੱਗ -ਅਲੱਗ ਜਗ੍ਹਾ ਘੁੰਮਦਾ ਤਾਂ ਮੈਂ ਕਹੂੰਗਾ ਕਿ ਮੈਂ ਬਾਹਰ ਘੁੰਮਾਂ ਜਾਂ ਹਰ ਚਾਰ ਆਪਣੇ ਕਮਰੇ ਦੇ ਵਿੱਚ ਬੈਠ ਕੇ ਕੁਛ ਮੰਗਉਣ ਤੋਂ ਵਧੀਆ, ਮੈਂ ਥੋੜਾ ਬਾਹਰ ਨੈਚੁਰਲ ਏਅਰ ਲਵਾਂ ਜਾਂ ਲੋਕਾਂ ਨਾਲ ਮਿਲਾਂ ਲੋਕਾਂ ਦੇ ਬਾਰੇ ਪਤਾ ਕਰਾਂ ਤੇ ਉਸ ਹਿਸਾਬ ਨਾਲ ਤਾਂ ਮੈਨੂੰ ਔਫਲਾਈਨ ਸ਼ੋਪਿੰਗ ਜ਼ਿਆਦਾ ਵਧੀਆ ਪਰਸਨਲੀ, ਕਿਉਂਕਿ ਮੈਂ ਫ੍ਰਰੀ ਫੀਲ ਕਰਦਾ ਉਸ ਵੇਲੇ ਤਾਂ ਕਿ ਮੈਂ ਸ਼ੋਪਿੰਗ ਵੇਲੇ, ਕਿਉਂਕਿ ਸ਼ਾਪਿੰਗ ਇੱਕ ਇਹੋ ਜਿਹੀ ਚੀਜ਼ ਹੈ ਜਿਹੜੀ ਜਿਆਦਾਤਰ ਕੁੜੀਆਂ ਨੂੰ ਵਧੀਆ ਲੱਗਦੀ ਹੈ ਮੁੰਡਿਆਂ ਨੂੰ ਮੁੰਡਿਆਂ ਨੂੰ ਵੈਸੇ ਜਿਆਦਾ ਨਹੀਂ ਵਧੀਆ ਲੱਗਦੀ, ਪਰ ਇਹ ਮੁੰਡਿਆਂ ਨੂੰ ਘੁੰਮਣਾ ਬਹੁਤ ਵਧੀਆ, ਵਧੀਆ ਲੱਗਦਾ
ਹਾਂ, ਨਹੀਂ ਇਹ ਗੱਲ ਤਾਂ ਤੁਸੀਂ ਬਿਲਕੁਲ ਸਹੀ ਆਖੀ ਦੇਖੋ ਔਨਲਾਈਨ ਐਪ ਪਰ ਤੁਸੀਂ ਸੇਲ ਕੂਪਨ ਕੋਡ, ਜਿਵੇਂ ਕਦੀ -ਕਦੀ ਅਸੀਂ ਬਾਏ ਕਰਦੇ ਹੈਗੇ ਕਿੰਨੇ ਸਾਨੂੰ, ਸਾਡੇ ਸਾਨੂੰ ਕੂਪਨ ਆ ਜਾਂਦੇ ਆ ਨਾ, ਜਿਵੇਂ ਡਿਸਕਾਊਂਟ ਮਿਲ ਜਾਂਦਾ ਕੈਸ਼ਬੈਕ ਪੋਲਿਸੀ ਪੇਟੀਐਮ ਨਾਲ ਤੁਸੀਂ ਪੇਟੀਐਮ ਕਰੋ ਕੈਸ਼ਬੈਕ ਪੋਲਿਸੀ ਮਿਲ ਜਾਂਦੀ ਹੈਗੀ, ਜਿਹੜਾ ਮਾਰਕੀਟ ਦੀ ਮਤਲਬ ਮਾਰਕੀਟ ਨੂੰ ਅਗਰ ਤੁਸੀਂ ਕੰਪਰੋਮਾਈਜ਼ ਕਰੋਗੇ ਜਿਵੇਂ ਤੁਸੀਂ ਔਨਲਾਈਨ ਜਾ ਕੇ ਸ਼ੋਪਿੰਗ ਕਰਦੇ ਹੋ ਦੇਖੋ ਬ੍ਰੈਂਡ ਦੀ ਤੁਸੀਂ ਅਗਰ ਸ਼ੋਪਿੰਗ ਕਰ ਰਹੇ ਹੋ ਤੁਸੀਂ, ਤੁਸੀਂ ਵੀਵਾ, ਐਚ ਐਮ ਵਗੈਰਾ ਦੀ ਸ਼ੋਪਿੰਗ ਕਰ ਰਹੇ ਹੋ ਤੇ ਉਹ ਤੇ ਉਹਦਾ ਤੇ ਫੈਬਰਿਕ ਬਿਲਕੁਲ ਸੇਮ ਹੀ ਹੁੰਦਾ ਹੈ ਨਾ,
ਹਾਂਜੀ-ਹਾਂਜੀ, ਪਰ ਐਵੇਂ ਫੈਬਰਿਕ ਤੋਂ ਸੇਮ ਹੁੰਦਾ ਪਰ ਹੈ ਨਾ ਇੱਕ ਜਿਵੇਂ ਆਪਾਂ ਜੇ ਔਫਲਾਈਨ ਸ਼ੋਪਿੰਗ ਕਰਦੇ ਹਾਂ ਆਪਣੀ ਰਿਲੇਸ਼ਨ ਵੀ ਬਣਦੇ ਨਵੇਂ ਬੰਦੇ ਨਾਲ ਆਪਾਂ ਨਵੇਂ ਬੰਦਿਆ ਨੂੰ ਜਾਣਨ ਨੂੰ ਮਿਲਦਾ ਹੈ ਜਾ ਆਪਾਂ ਨੂੰ ਕੁਛ ਨਵੀਂ ਚੀਜ਼ਾਂ ਸਿੱ ਖਣ ਨੂੰ ਮਿਲਦੀਆਂ ਜਿਵੇਂ ਫਿਕ ਪਰਾਇਸ ਆ ਜਿਵੇਂ ਕਹਿੰਦੇ ਨੀ ਆਪਾਂ ਉਹ ਜਿਵੇਂ ਪਰ ਫਿਫਟੀ ਪਰਸੈਂਟ ਔਫ ਮਿਲ ਜਾਂਦਾ- ਤਾਂ ਜ਼ਿਆਦਾਤਰ ਜਦ ਦੇਖਿਆ ਜਾਂਦਾ ਫਿਫਟੀ ਪਰਸੈਂਟ ਉਦੋਂ ਹੀ ਮਿਲਦਾ ਜਦ ਐਂਡ ਸੇਲ ਹੁੰਦੀ ਹੈ। ਜਦ ਸੇਲ ਦਾ ਉਹ ਮਾਰਕੀਟ ਦਾ ਖ਼ਤਮ ਹੋਣ ਵਾਲਾ ਹੁੰਦਾ। ਉਹਦੀ ਜਗ੍ਹਾ ਜੇ ਆਪਾਂ ਬਾਹਰ ਕਰਦੇ ਹਾਂ ਤਾਂ ਆਪਾਂ ਆਪਣੇ ਭਾਵੇਂ ਸ਼ੁਰੂ ਤੋਂ ਲੈ ਕੇ ਆਣ ਤੱਕ ਆਪਾਂ ਬਾਰਗੇਨਿੰਗ ਕਰਦੇ ਹਾਂ। ਬਾਰਗੇਨਿੰਗ ਦੇ ਵਿੱਚ ਆਪ ਆਪਣਾ ਜ਼ਿਆਦਾਤਰ ਇੱਕ ਪਰਟੀਕੁਲਰ ਇੱਕ ਚੀਜ਼ ਤੇ ਐਗਰੀ ਹੋ ਜਾਂਦੇ ਆ ਆਪਾਂ, ਤਾਂ, ਉਸ ਹਿਸਾਬ ਨਾਲ ਆਪਾਂ ਨਵੀਂ ਨਵੀਂ, ਚੀਜ਼ਾਂ ਲੱਭਦੇ ਆ ਤੇ ਨਵੀਂ ਚੀਜ਼ਾਂ ਐਕਸਪਲੋਰ ਕਰਦੇ ਜਾਂ ਲੋਕਾਂ ਦਾ ਬਿਹੇਵੀਅਰ ਬਾਰੇ ਵੀ ਪਤਾ ਲੱਗਦਾ ਕਿ ਲੋਕ, ਕਿਵੇਂ ਦੇਣੇ ਆ ਕਿਵੇਂ ਚੱਲ ਰਹੀ ਆ।
ਨਹੀਂ ਇਹ ਗੱਲ ਤਾਂ ਤੁਸੀਂ ਬਿਲਕੁਲ ਸਹੀ ਆਖੀ ਦੇਖੋ ਆਨਲਾਈਨ ਸ਼ੋਪਿੰਗ, ਪਰ ਦੇਖੋ ਆਨਲਾਈਨ ਸ਼ੋਪਿੰਗ ਮੈਂ ਤਾਂ ਪਹਿਲੇ ਹੀ ਕਿਹਾ ਸੀ ਤੁਹਾਨੂੰ ਆਨਲਾਈਨ ਸ਼ੋਪਿੰਗ ਕਰਨ ਦਾ ਆਪਣਾ ਮਜ਼ਾ ਹੈ। ਔਫਲਾਈਨ ਸ਼ੋਪਿੰਗ ਕਰਨ ਦਾ ਆਪਣਾ ਮਜ਼ਾ ਹੈ। ਜਿਹਦੇ ਕਰਕੇ ਫੈਸਟੀਵਲ ਹੈਗਾ, ਤੁਹਾਡੇ ਘਰ ਮੈਰਿਜ ਹੈਗੀ ਜਾਂ ਤੁਸੀਂ ਬਿਜੀ ਹੋ ਤੁਸੀਂ ਨਹੀਂ ਜਾ ਸਕਦੇ। ਬੰਦੇ ਮਾਰਕੀਟ ਤੁਹਾਨੂੰ ਲੱਗ ਰਿਹਾ ਹੈ, ਕਿ ਕੋਈ ਚੀਜ਼ ਮੈਂ ਬਾਏ ਕਰਨੀ ਹੈ। ਤੁਸੀਂ ਪਸੰਦ ਕਰਕੇ ਆਇਓ ਮਾਰਕੀਟ 'ਚ। ਤੇ ਮਤਲਬ ਪਰ ਦੇਖੋ ਇੱਥੇ ਆਨਲਾਈਨ ਸ਼ੋਪਿੰਗ ਦਾ ਇੱਕ ਫਾਇਦਾ ਇਹ ਵੀ ਹੈ ਨਾ। ਰਿਟਰਨ ਪੋਲਿਸੀ ਰਿਪਲੇਸਮੈਂਟ ਵਗੈਰਾ, ਇਹ ਸਭ ਚੀਜ਼ਾਂ ਵੀ ਤੇ ਅੱਜ ਕੱਲ ਔਫਰ ਕਰ ਰਹੀ ਹੈ ਮਤਲਬ ਆਨਲਾਈਨ ਸ਼ੋਪਿੰਗ। ਦੇ ਅੰਦਰ ਅਗਰ ਤੁਹਾਨੂੰ ਸਾਈਜ਼ ਦੇ ਲੱਗ ਰਿਹਾ ਕਿ ਨਹੀਂ ਤੁਹਾਡਾ ਨਾਲ ਠੀਕ ਪੈ ਰਿਹਾ, ਹਾਂ ਇਹ ਗੱਲ ਦਾ ਠੀਕ ਆ ਕਿ ਤੁਸੀਂ ਮਟੀਰੀਅਲ ਵਗੈਰਾ ਨਹੀਂ ਚੈੱਕ ਕਰ ਸਕਦੇ ਜਾਂ ਕਈ ਵਾਰ ਐਵੇਂ ਹੁੰਦਾ ਕਿ ਡਿਲੀਵਰੀ ਲੇਟ ਹੋ ਜਾਂਦੀ ਹੈ ਇਹ ਗੱਲ ਤੁਸੀਂ ਹੈ ਸਹੀ ਆਖ ਕਿ ਆਨਲਾਈਨ ਅਗਰ ਤੁਸੀਂ ਸ਼ੋਪਿੰਗ ਕਰਦੇ ਹੋ, ਡਿਲੀਵਰੀ ਲੇਟ ਹੋ ਜਾਂਦੀ ਹੈ ਡਿਲੀਵਰੀ ਮਤਲਬ ਕੀ ਪਤਾ ਨੀ ਚੱਲਦਾ ਤੁਸੀਂ ਸੋਚੋ ਕਿ ਦੋ ਤਿੰਨ ਦਿਨ ਦੇ ਅੰਦਰ ਸਮਾਨ ਆ ਜਾਏਗਾ। ਪਰ ਕਈ ਵਾਰ ਐਵੇਂ ਹੁੰਦਾ ਕਿ ਹਫ਼ਤਾ ਹੀ ਲੱਗ ਜਾਂਦਾ ਬਿਲਕੁਲ ਔਰ ਤੁਸੀਂ ਟਰੈਕ ਹੀ ਕਰਦੇ ਰਹਿੰਦੇ ਹੋ। ਕਿਉਂਕਿ ਇੱਥੇ ਕੋਈ ਕਸਟਮਰ ਨੰਬਰ ਜੇ ਕੋਲ ਵੀ ਕਰੋ ਤੇ ਕੋਈ ਰਿਸਪੋਂਸ ਹੀ ਨਹੀਂ ਆਉਂਦਾ।
ਜ਼ਿਆਦਾਤਰ ਫਰੋਡ ਕਰਦੇ ਮਤਲਬ ਜ਼ਿਆਦਾਤਰ ਵਿਆਹ ਡਿਲੀਵਰੀ ਬੋਆਏ ਕਰਦਾ ਹੁੰਦਾ ਕਿ ਹਾਂ ਅੱਜ ਨਹੀਂ ਤਾਂ ਕੱਲ੍ਹ ਸਹੀ ਅੱਜ ਕੱਲ੍ਹ ਨੀ ਪਰਸੋਂ ਸਹੀ ਉਸ ਹਿਸਾਬ ਨਾਲ ਹੁੰਦੇ ਰਹਿੰਦੇ ਆ, ਪਰ ਇਹ ਇੱਕ ਚੀਜ਼ ਇਹ ਵੀ ਹੈ ਕਿ ਟਵੈਨਟੀ ਫੋਰ ਸੈਵਨ ਅਵੇਲੇਬਲ ਆ ਬੰਦਾ ਜ ਮਰਜ਼ਜੀ ਕਰ ਸਕਦਾ ਜਿਵੇਂ, ਤੁਸੀਂ ਕਿਹਾ ਕੇ ਹਾਂ ਬੰਦਾ ਜਾਂ ਮਰਜੀ ਬੈਠ ਕੇ ਜਾਂ ਬਿਜੀ ਹੈ ਤਾਂ ਉਹ ਕਰ ਸਕਦਾ। ਪਰ ਹਾਂ ਬਹੁਤ ਵਧੀਆ ਗੱਲ ਹੈ ਤਾਂ ਕਿ ਮਤਲਬ ਕਿ ਜੇ ਬਾਹਰ ਨਹੀਂ ਜਾ ਸਕਦਾ ਜਾਂ ਕਿਤੇ ਐਮਰਜੈਂਸੀ ਐਂਟ ਆਉਂ ਹੁਣ ਚਾਹੀਦੀ ਹੈ ਤਾਂ ਉਹ ਜ਼ਿਆਦਤਰ ਅਵੇਲੇਬਲ ਹੋ ਜਾਂਦਾ ਬੰਦੇ ਲਈ ਜਾਂ ਕਹਿ ਦਿੰਦੇ ਆਂ ਆਪਾਂ ਨੂੰ। ਨਵੀਂ ਵਰਾਇਟੀ ਮਿਲਦੀ ਆ ਹਰ ਚੀਜ਼ ਦੀ ਕਿਉਂਕਿ ਇੱਕ ਇੱਕ ਟਾਈਮ ਤੱਕ ਇੱਕ ਸਟੋਰ ਮੁੱਕ ਸਕਦਾ, ਪਰ ਆਨਲਾਈਨ ਤੇ ਜਿਹੜੀ ਚੀਜ਼ ਚੜਾਈ ਹੈ ਉਹ ਬੰਦਾ ਅੱਗੇ ਸਕੋਲ ਕਰੀ ਜਾਂਦਾ, ਕਰੀ ਜਾਂਦਾ।
ਨਹੀਂ ਇਹ ਦੇਖੋ ਅੱਜ ਕੱਲ੍ਹ ਆਨਲਾਈਨ ਸ਼ੋਪਿੰਗ ਦਾ ਇੱਕ ਵੀ ਬੜਾ ਇਹ ਨੁਕਸਾਨ ਹੈਗਾ ਪਤਾ ਨੀ, ਤੁਸੀਂ ਸੁਣਿਆ ਕਿ ਨਹੀਂ ਸੁਣਿਆ ਅੱਜ ਕੱਲ੍ਹ ਲੋਕ ਨਕਲੀ ਨਕਲੀ ਵੈਬਸਾਈਟ ਵੀ ਬਣਾ ਦਿੰਦੇ ਹੈਗੇ ਨਾ, ਦੇਖੋ ਤੁਸੀਂ ਮੰਗਾਇਆ ਕੁਛ ਹੋਰ ਡਿਲੀਵਰੀ ਕਿਸੇ ਹੋਰ ਚੀਜ਼ ਦੀ, ਜਾਂ ਕਦੀ ਕਦੀ ਹੁੰਦਾ ਤੁਸੀਂ ਪੇਮੈਂਟ ਕਰ ਦਿੱਤੀ ਦਿੱਤੀ ਹੁਣ ਮੈਂ ਪਿੱਛੇ ਗੱਲ ਮੈਂ ਸੁਣੀ ਸੀ ਉਹ ਮਤਲਬ, ਇੰਸਟਾਗ੍ਰਾਮ ਚ ਮੈਂ ਦੇਖੀ ਸੀ ਫੋਨ ਦੇ ਅੰਦਰ ਹੀ, ਕਿ ਬੰਦੇ ਨੇ ਪੇਮੈਂਟ ਕੀਤੀ ਹੋਈ ਸੀ, ਉਹ ਆਇਆ ਬੰਦਾ ਕਹਿੰਦਾ ਤੁਸੀਂ ਪੇਮੈਂਟ ਨੀ ਕੀਤੀ ਉਹ ਮੈਂ ਕਿਹਾ, ਪੇਮੈਂਟ ਕੀਤੀ ਹੈਗੀ ਉਹ ਕਿਹਾ ਚਲੋ ਠੀਕ ਹੈ ਉਹਨੇ ਕਸਟਮਰ ਕੇਅਰ ਤੇ ਗੱਲ ਕਰਾਈ, ਤੇ ਉਹਨੇ ਬੋਲਿਆ ਕਿ ਬਾਈ ਓ ਟੀ ਪੀ ਆਏਗਾ ਇੱਕ ਓ ਟੀ ਪੀ ਦੱਸੋ ਤੁਹਾਡੀ ਪੇਮੈਂਟ ਹੋਈ ਹੈ, ਉਹਨੇ ਜਿਵੇਂ ਓ ਟੀ ਪੀ ਦੱਸਿਆ ਉਹ ਡਿਲੀਵਰੀ ਬੋਆਏ ਨੇ ਓਟੀ ਪੀ ਕੀ ਕਿਹਾ ਕਿ ਇਹ ਦੱਸੋ, ਔਰ ਓ ਟੀ ਪੀ ਉਹਦੇ ਮੋਬਾਇਲ ਦੇ ਅੰਦਰ ਆਇਆ ਤੇ ਨਾਲ ਨਾਲ ਪੈਸੇ ਕੱਟਗੇ ਉਹਦੇ ਅਕਾਊਂਟ ਦੇ ਅੰਦਰ, ਤੋ, ਐਜ ਕਲ ਐ ਵਾਲੇ ਫਰੋਡ ਵੀ ਬੜੇ ਜ਼ਿਆਦਾ ਜਾਂਦੇ ਨੇ, ਤੇ ਐਸ ਕਾਰਨ ਥੋੜ੍ਹਾ ਜਿਹਾ ਡਰ ਲੱਗਦਾ ਇਨਸਾਨ ਨੂੰ ਔਨਲਾਈਨ ਸ਼ੌਪਿੰਗ ਔਨਲਾਈਨ ਸ਼ੋਪਿੰਗ ਕਰੋ ਤਾਂ ਤੁਸੀਂ, ਮਤਲਬ ਐ ਪਹਿਲੇ ਵੈਬਸਾਈਟ ਨੂੰ ਅੱਛੀ ਤਰ੍ਹਾਂ ਚੈੱਕ ਕਰੋ, ਦੇਖੋ ਕੋਈ ਬਈਆ, ਕੋਈ ਲੋਕਲ ਵੈਬਸਾਈਟ ਤੇ ਨਹੀਂ ਹੈਗੀ, ਬ੍ਰੈਂਡ ਦੀ ਹੈਗੀ, ਉਹਦੇ ਵਿਊਜ਼ ਜਾਕੇ ਚੈੱਕ ਕਰੋ, ਉਹਦੇ ਫੋਲੋਅਰਸ ਵਗੈਰਾ ਚੈੱਕ ਕਰੋ, ਸਾਰੀ ਚੀਜ਼ਾ ਚੈੱਕ ਕਰਕੇ ਨਾ ਤਦ ਬੰਦਾ ਸ਼ੋਪਿੰਗ ਕਰੇ, ਤੇ ਜ਼ਿਆਦਾ ਬੈਟਰ ਐ।
ਹਾਂਜੀ, ਵੈਸੇ ਜਿਵੇਂ ਐਵੇਂ ਆਪਾਂ ਕਹਿੰਦੇ ਨਹੀ ਔਨਲਾਈਨ ਦੇ ਵਿੱਚ ਆਪਾਂ ਨੂੰ ਕਾਫ਼ੀ ਅਲੱਗ-ਅਲੱਗ ਚੀਜ਼ਾਂ 'ਚ ਮਟੀਰੀਅਲ ਦਾ ਤਾ, ਹੁੰਦਾ ਹੀ ਆ ਪਰ ਜਿਵੇਂ ਕਹਿੰਦੇ ਕਿ, ਤੁਸੀਂ ਕਿਹਾ ਸਕੂਟਰੀ ਦੇ ਜਿਵੇਂ ਆਪਾਂ ਗਏ ਟ੍ਰੈਫਿਕ 'ਚ ਉਹਦੇ ਪੈਟਰੋਲ ਦੇ ਇਹ ਚੀਜ਼ਾਂ ਕਰਦੇ ਆ, ਪਰ ਅੱਜ ਆਪਾਂ ਔਨਲਾਈਨ ਵੀ ਦੇਖਦੇ ਹਾਂ, ਉਹ ਵੀ ਕਈ ਵਾਰੀ ਸ਼ਿਪਿੰਗ ਕੋਰਟਸ ਪਾ ਦਿੰਦੇ ਆ। ਸ਼ਿਪਿੰਗ ਕੋਰਟਸ ਪਾ ਦਿੰਦੇ ਹਾਂ, ਹੋਰ ਚੀਜ਼ਾਂ ਦੇ ਕਾਫ਼ੀ ਚੀਜ਼ਾਂ ਪਾ ਦਿੰਨੇ ਆਂ, ਜੇ ਛੇਤੀ ਮੰਗਾਣਾ ਤਾ ਸਸਕ੍ਰੀਪ ਚਲੋ ਤਾ ਤਾ ਛੇਤੀ ਮਿਲੂਗਾ। ਉਹਦੀ ਜਗਾ ਜੇ ਔਫਲਾਈਨ ਜਾਈਏ ਤਾਂ ਆਪਾਂ ਔਨ ਦ ਸਪੋਟ ਖਰੀਦ ਸਕਦੇ ਹਾਂ। ਉਹਦੇ ਨਾਲੋ ਤਾਂ ਸ਼ਾਇਦ ਘੱਟ ਹੀ ਪੈਸੇ ਲੱਗਦੇ ਨੇ ਥੋੜੇ ਜੇ ਦੇਖਿਆ ਜਾਵੇ।
ਹਾਂ, ਨਹੀਂ ਐ ਤਾਂ ਹੈਹੀ, ਦੇਖੋ ਦੋਸਤਾਂ ਨਾਲ ਵੀ ਅਗਰ ਤੁਸੀਂ ਮਾਰਕੀਟ ਜਾ ਰਹੇ ਹੋ ਯਾ ਮੋਲ ਜਾ ਰਹੇ ਹੋ, ਸ਼ੋਪਿੰਗ ਦੇ ਨਾਲ-ਨਾਲ ਬੰਦੇ ਨੂੰ ਈ ਇੱਕ ਆਊਟਿੰਗ ਵੀ ਹੋ ਜਾਂਦੀ ਹੈ ਨਾ, ਇੱਕ ਐਂਟਰਟੇਨਮੈਂਟ ਸੋਰਸ ਵੀ ਹੋ ਜਾਂਦਾ ਹੈ, ਨਾਲ ਤੁਸੀਂ ਆਪਣੇ ਫਰੈਂਡ ਨਾਲ ਖਾਣ ਪੀਣ ਦਾ ਲੁਫ਼ਤ ਵੀ ਉਠਾ ਸਕਦੇ ਹੋ, ਕਿ ਕਹਿ ਸਕਦੇ ਹੋ ਕਿ ਚਲੋ ਇੱਕ ਐਵੇਂ ਫੈਮਲੀ ਟੈਟ-ਬੈਟ ਟੂਗੈਦਰ ਹੋਗਿਆ, ਕਿਉਂਕਿ ਅੱਜ-ਕੱਲ ਦਾ ਟਾਈਮ ਇੰਨਾ ਬਿਜ਼ੀ ਹੈਗਾ ਕਿ ਬੰਦਾ ਇੱਕ-ਦੂਜੇ ਨੂੰ ਟਾਈਮ ਨਹੀਂ ਦੇ ਸਕਦਾ, ਤੇ ਬੰਦਾ ਸ਼ੋਪਿੰਗ ਟਾਈਮਲੀ ਨਿਕਾਲਕੇ ਬੰਦਾ ਇੱਕ-ਦੂਜੇ ਨੂੰ, ਦੇ ਸਕਦਾ ਨਾ।
ਹਾਂਜੀ-ਹਾਂਜੀ, ਜਿਵੇਂ ਲੋਕਲ ਇਕਨੋਮੀ ਵੱਧ ਜਾਂਦੀ ਆ, ਜਿਵੇਂ ਲੋਕਲ ਇਕੋਨੋਮੀ ਵੀ ਵੱਧ ਆ, ਜਿਵੇਂ ਔਨਲਾਈਨ ਤਾਂ ਆਪਾ ਜਿਹਨ੍ਹਾਂ ਤੋਂ, ਜਿਹੜੇ ਪਹਿਲਾਂ ਹੀ ਅਮੀਰ ਨੇ ਉਹਨਾਂ ਨੂੰ ਹੋਰ ਅਮੀਰ ਕਰ ਰਹੇ, ਜਿਨਾਂ ਦੇ ਲੋਕਲ, ਜਿਹੜੇ ਲੋਕਲ ਹੀ ਇਕਨੋਮੀ ਆ ਉਹਨਾਂ ਨੂੰ ਥੋੜਾ ਫਾਇਦਾ ਕਰਵਾਈਏ, ਯਾ ਉਹਨਾਂ ਦਾ ਜੇ ਵਧੀਆ ਮਿਲ ਰਿਹਾ ਤਾਂ ਲਈਏ ਜ਼ਰੂਰੀ ਨਹੀਂ ਆ ਆਪਣਾ ਨੁਕਸਾਨ ਕਰਕੇ, ਉਹਨਾਂ ਦਾ ਫਾਇਦਾ। ਇਹ ਨੀ ਕਹਿ ਰਿਹਾ। ਕੁਛ ਵਧੀਆ ਮਿਲਦਾ ਹੈ, ਯਾ ਆਪਾਂ ਨੂੰ ਹਰ ਚੀਜ਼ ਨੂੰ ਲੋਕਲ ਨੂੰ ਵੀ ਕਰਨਾ ਚਾਹੀਦਾ, ਕਿਉਂਕਿ ਇਹੀ ਨੇ ਜਿਹੜੇ ਆਪਣੀ ਇਕਨੋਮੀ ਚਲਾ ਰਹੇ ਨੇ ਇਸ ਟਾਈਮ, ਤਾਂ ਜੇ ਇਹ ਕੰਮ ਨਾ ਕਰਨ, ਯਾ ਟੈਕਸ ਇਹ ਨਾ ਭਰਨ ਤਾ ਆਪਾਂ ਟੈਕਸ ਨਾ ਭਰੀਏ ਤਾਂ, ਇਕਨੋਮੀ ਵੀ ਨੀ ਚੱਲੂਗੀ ਆਪਣੀ।
ਹਾਂ, ਇਹ ਤੇ ਬਿਲਕੁਲ ਸਹੀ ਕਹੀ, ਦੇਖੋ, ਦੇਖੋ ਔਨਲਾਈਨ ਅਗਰ ਤੁਸੀਂ ਸ਼ੋਪਿੰਗ ਕਰਦੇ ਹੋ, ਤਾਂ ਤੁਹਾਡਾ ਟਾਈਮ ਬਚਦਾ ਹੈਗਾ, ਬੜੇ ਸਾਰੇ ਔਪਸ਼ਨ ਹੁੰਦੇ ਹੈਗੇ, ਕਦੀ-ਕਦੀ ਦੇਖੋ ਡਿਸਕਾੰਊਂਟ ਵੀ ਆ ਜਾਂਦਾ, ਉਹੀ ਚੀਜ਼ ਅਗਰ ਤੁਸੀਂ ਔਫਲਾਈਨ ਸ਼ੋਪਿੰਗ ਕਰਦੇ ਓ, ਜਿਵੇਂ ਤੁਸੀਂ ਕਿਹਾ ਕਿ ਅਸੀਂ ਫੈਬਰਿਕ ਦੇਖਦੇ ਹੈਗੇ, ਦੋਸਤਾਂ ਨਾਲ ਘੁੰਮ ਲੈਂਦੇ ਹੈਗੇ। ਮਤਲਬ, ਸਮਾਨ ਖੁੱਦ ਤੁਰੰਤ ਬਾਏ ਕਰ ਸਕਦੇ ਹੈਗੇ, ਮਤਲਬ ਦੇਖੋ ਔਨਲਾਈਨ ਸ਼ੌਪ ਸ਼ੌਪਿੰਗ ਦੇ ਆਪਣੇ ਨਜ਼ਾਰੇ ਹੈਗੇ, ਔਫਲਾਈਨ ਸ਼ੋਪਿੰਗ ਦੇ ਆਪਣੇ ਨਜ਼ਾਰੇ ਆ, ਤੇ ਸਾਡੇ ਉੱਤੇ ਡਿਪੈਂਡ ਕਰਦਾ ਕਿ ਸਾਨੂੰ ਕਿੰਨਾ ਟਾਈਮ ਹੈਗਾ ਅਸੀਂ ਕੀ ਚੂਜ ਕਰਨਾ ਹੈਗਾ, ਔਰ ਸਾਰੀ ਚੀਜ਼ਾਂ ਦਾ ਹਨਾ।
ਹਾਂਜੀ-ਹਾਂਜੀ, ਜਿਵੇਂ ਐਨਾਂ, ਜਿਵੇ ਕਹਿ ਦਿੰਨੇ ਹਾਂ ਆਪਾਂ ਨੂੰ, ਜਿਵੇਂ ਸਬਸਕ੍ਰਿਪਸ਼ਨ ਤੋਂ ਸੇਵ ਕਰਨਾ ਹੋਵੇ ਯਾ ਘੁੰਮਣਾ, ਐਟਮੋਸਫੀਅਰ ਜਿਹਨੂੰ ਚਾਹੀਦਾ ਹੁੰਦਾ ਉਹਦੇ ਲਈ ਤਾਂ ਔਫਲਾਈਨ ਸ਼ੋਪਿੰਗ ਬੈਸਟ ਆ। ਜਿਹਨਾਂ ਨੂੰ ਟਾਈਮ ਦਾ ਇਨਾ ਮਨੇਜਮੇਂਟ ਜਿਹਨਾਂ ਦੀ ਟਾਈਮ ਮਨੇਜਮੇਂਟ ਨਹੀਂ ਹੋ ਪਾ ਰਹੀ ਹੈ, ਕਿਤੇ ਕੰਮ ਕਰਦੇ ਨੇ ਜਿਹਨਾਂ ਕੋਲ ਇੰਨਾ ਟਾਈਮ ਨੀ ਹੈਗਾ ਮਤਲਬ ਕੇ ਬਾਹਰ ਜਾਕੇ, ਲੋਕਾਂ ਨਾਲ ਕਰੀਏ ਗੱਲ ਕੇ ਕਰੀਏ ਮਤਲਬ ਗਲੀ-ਗਲੀ ਘੁੰਮੀਏ, ਕਿ ਕਿੱਥੇ ਤੋਂ ਵਧੀਆ ਮਿਲੁਗਾ ਯਾ, ਉਹ ਪਰ ਜੇ ਕਹਿ ਦਿੰਦੇ ਹਾ ਨਾ ਜਿਵੇਂ ਜਿਹੜੇ ਪੁਰਾਣੇ ਅਲੱਗ-ਅਲੱਗ ਜਿਹੜੇ ਹੱਥਾਂ ਦੀ ਕਢਾਈ ਹੁੰਦੀ ਆ, ਨਾ ਕਹਿੰਦੇ ਉਹ ਬੈਸਟ ਆ। ਹੱਥਾਂ ਦੀ ਕਢਾਈ ਲਈ ਤਾਂ ਥਹਾਨੂੰ ਲੋਕਲ ਸ਼ੋਪਾਂ ਤੇ, ਜਿਹੜੇ ਪੁਰਾਣੇ ਜਿਹੜੇ ਬੈਠੇ ਨੇ ਉਹਨਾਂ ਕੋਲ ਹੀ ਆਣਾ ਪੈਂਦਾ ਕਿਉਂਕਿ ਔਨਲਾਈਨ ਉਹ ਮਟੀਰੀਅਲ ਨਹੀਂ ਮਿਲਦਾ, ਯਾ ਉਹ ਫਾਈਬਰ ਨਹੀਂ ਮਿਲਦਾ ਜਿਹੜਾ ਆਪਾਂ ਨੂੰ ਚਾਹੀਦਾ ਹੈ, ਕਿਉਂਕਿ ਹੱਥਾਂ ਦੀ ਕਢਾਈ ਦੀ ਚੀਜ਼ ਦੀ, ਕਹਿੰਦੇ ਅਲੱਗੇ ਵੈਲਿਊ ਹੁੰਦੀ ਹੈ।
ਨਹੀਂ, ਉਹ ਵੀ ਵੈਲਿਊ ਹੈਗੀ ਜਿਵੇਂ ਦੇਖੋ ਨਾ ਛੋਟੇ-ਛੋਟੇ ਜਿਹੜੇ ਰ, ਰੇਹੜੀ ਪੱਟਰੀ ਵਾਲੇ ਬੰਦੇ ਹੁੰਦੇ ਹੈਗੇ ਉਹ ਤੇ ਬਿਚਾਰੇ ਔਨਲਾਈਨ ਧੰਦਾ ਨਹੀਂ ਕਰ ਸਕਦੇ ਨਾ। ਉਹਨਾਂ ਦੇ ਧੰਦਾ ਉਹ ਧੰਦੇ ਕਿਵੇਂ ਚੱਲੇ ਗਏ ਜਦ ਤੱਕ ਅਸੀਂ ਔਫਲਾਈਨ ਸ਼ੋਪ ਨਹੀ ਕਰਾਂਗੇ ਦੇਖੋ ਕਾਦੀ ਤੁਹਾਡੀ ਮਜ਼ਬੂਰੀ ਹੈਗੀ ਤੁਹਾਨੂੰ ਦੇਖੋ ਹੁਣ ਓਪਸ਼ਨ ਸਾਨੂੰ ਮਿਲੀ ਹੈਗੀ ਓਪਰਚੁਨਿਟੀ। ਤੇ ਤੁਸੀਂ ਯੂਜ ਕਰੋ ਮੈਂ ਇਹ ਨੀ ਕਹਿ ਰਹੀ ਕਿ ਤੁਸੀਂ ਯੂਜ ਨਾ ਕਰੋ ਯੂਜ ਕਰੋ ਪਰ ਇਨਾ ਨਾ ਯੂਜ ਕਰੋ ਕਿ ਮਤਲਬ ਮਿਸਯੂਜ ਹੋ ਜਾਏ। ਕਿ ਬਾਕੀ ਜਿਹੜਾ ਬੰਦਾ ਔਫਲਾਈਨ ਬੈਠਾ ਉਹਨੂੰ ਮਤਲਬ ਨੁਕਸਾਨ ਹੋਏ ਕਿਉਂਕਿ ਦੇਖੋ ਸਾਡਾ ਜਿਹੜਾ ਆਰਥਿਕ ਆਰਥਿਕ ਸੰਤੁਲਨ ਹੈ। ਉਹ ਇਸ ਕਾਰਨ ਹੀ ਤੇ ਬੰਦਿਆ ਹੋਇਆ ਕਿ ਸਾਡੀ ਇਕਨੋਮਿਕਲੀ ਜਿਵੇਂ ਹੈਗੀ ਤੁਸੀਂ ਕਿਹਾ ਕਿ ਇੱਕ ਨੋਵਲ ਤੇ ਇਕਨੋਮਿਕਲੀ ਤਾਂ ਸਾਡੀ ਡਿਪੈਂਡ ਕਰਦੀ ਹੈ ਨਾ ਅਗਰ ਔਫਲਾਈਨ ਜਾ ਕੇ ਅਸੀਂ ਸ਼ੋਪਿੰਗ ਕਰਾਂਗੇ ਬ। ਸੀਲਿੰਗ ਕਰਾਉਣ ਦਾ ਵੀ ਮਜ਼ਾ ਆਪਣਾ ਹੀਈ ਹੈਗਾ ਦੇਖੋ।
ਐਕਸਟਰਾ ਮਤਲਬ ਇਹ ਨਹੀਂ ਹੈ ਕਿ ਹਾਂ ਸਾਰਿਆਂ ਨੂੰ ਔਫਲਾਈਨ ਜਾਂ ਔਫਲਾਈਨ ਹੀ ਕਰਨੀ ਚਾਹੀਦੀ ਹੈ ਜਾਂ। ਕਿ ਔਨਲਾਈਨ ਕਰਨੀ ਚਾਹੀਦੀ ਹੈ ਬਸ ਇੱਕ ਦੋਨੋ ਸਾਈਡ ਬੈਲੈਂਸ ਬਣਨਾ ਬਹੁਤ ਇਕ ਦੋਨੋ ਸੈਡ ਬੈਲਸ ਬਣਨਾ ਬੋਤ ਜ਼ਰੂਰੀ ਯ ਜਰੂਰੀ ਨਹੀਂ ਹੈ ਕਿ ਔਨਲਾਈਨ ਹੀ ਮੰਗਵਾ ਕੇ ਬੰਦਾ ਫਰੋਡ ਕਰੀ ਜਾਵੇ। ਸ਼ੁਕਰੀਆ ਜੀ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਦੇ ਸਤਿ ਸ੍ਰੀ ਅਕਾਲ ਜੀ।